ਹੈਲੋ।
ਹਾਂਜੀ, ਸਸ਼੍ਰੀ ਕਾਲ ਜੀ।
ਸਸ੍ਰੀ ਕਾਲ ਜੀ। ਹੋਰ ਠੀਕ ਹੋ ਤੁਸੀਂ? ਬਸ ਠੀਕ ਏ, ਤੁਸੀਂ ਸੁਣਾਓ?
ਬਸ ਮੈਂ ਵਧੀਆ। ਤੁਸੀਂ, ਹੋਰ ਘਰ ਪਰਿਵਾਰ ਸਭ ਠੀਕ ਨੇ?
ਹਾਂਜੀ, ਤੁਸੀਂ ਸੁਣਾਓ? ਸਾਰੇ ਵਧੀਆ। ਹੋਰ?
ਹਾਂਜੀ।
ਹ
ਬਸ ਕੁਛ ਨਈ, ਹੁਨ ਤਾਂ ਸ਼ਾਮ ਦਾ ਵੇਲਾ ਸੀ ਮੌਸਮ ਵੀ ਅੱਛਾ, ਬਸ ਬਾਰ ਨੂੰ ਈ ਬੈਠੀ ਸੀ ਛੱਤ ਤੇ।
ਹਾਂਜੀ, ਹਾਂਜੀ ਹੁਨ ਮੌਸਮ ਥੋੜ੍ਹਾ ਠੰਡਾ ਹੋ ਗਿਆ।
ਹਾਂ, ਧੁੱਪ ਜਾਦੀ ਏ ਨਾ, ਸੂਰਜ ਢਲਦਾ ਪਿਆ।
ਹਾਂਜੀ ਹੋਰ ਮੈਂ ਅਜ ਤੁਹਾਡੇ ਨਾਲ ਟ੍ਰੈਵਲਿੰਗ ਦੇ ਬਾਰੇ ਗੱਲ ਕਰਨੀ
ਹਾਂਜੀ ਪਲੈਨ ਕਰਦੇ ਪਏ ਓ ਕਿੱਥੇ ਜਾਨ ਦਾ।
ਹਾਂਜੀ-ਹਾਂਜੀ ਨਈ-ਨਈ ਹੋ ਆਈ ਸੀਗਾ ਉਸੀ ਬਾਰੇ ਗੱਲ ਕਰ ਰੀ ਸੀ ਬਸ।
ਅੱਛਾ ਘੁੰਮ ਆਏ ਓ ਵਧੀਆ।
ਬਸ ਹੁਣੇ ਆਏ ਸੀਗਾ। ਹਾਂਜੀ ਅਸੀਂ ਨਾ ਉੱਧਰ ਗਏ ਸੀਗਾ ਪੋਟਾ ਸਾਹਿਬ ਅੱਗੇ ਮਨਸੂਰੀ ਵਗੈਰਾ ਇੱਕ ਗੁਰਦੁਆਰਾ ਵੀ ਹੈਗਾ। ਪੋਂਟਾ ਸਾਹਿਬ ਅੱਗੇ ਪੋਂਟਾ ਸਾਹਿਬ ਤੋਂ ਅੱਗੇ ਹਾਂਜੀ-ਹਾਂਜੀ ਨਾਨ ਹਾਂਜੀ ਜੀ ਹਾਂਜੀ ਪਾੜਾ ਵੱਲ ਹੋ ਕੇ ਆਈ ਸੀ।
ਨਈ ਵਧੀਆ ਮੌਸਮ ਵੀ ਗਰਮੀ ਚ ਹੁੰਦਾ ਨਾ ਠੰ ਠੰਡੀ ਜਗ੍ਹਾ ਤੇ ਜਾਓ।
ਹਾਂਜੀ-ਹਾਂਜੀ ਹੋਰ ਮੈਂ ਕਿਆ ਉੱਧਰ ਵੀ ਮੌਸਮ ਬੌਤ ਵਧੀਆ ਸੀਗਾ ਪੋਟਾ ਸਾਹਿਬ ਵਾਲੀ ਸਾਈਡ ਵੀ ਨਾ ਅੱਜ ਬੌਤ ਵਧੀਆ ਮੌਸਮ ਸੀਗਾ। ਹੋਰ ਉੱਧਰ ਦੀ ਫਿਰ ਪੋਟਾ ਸਾਹਿਬ ਗਏ ਸ ਫਿਰ ਅੱਗੇ ਗੁਰਦੁਆਰਾ ਆਂਦਾ ਇੱਕ ਹੋਰ ਕਿਰਪਾਲ ਦਾਸ ਜੀ ਦਾ।
ਅੱਛਾ ਤੁਹਾਡਾ ਨਾ ਸ਼ਾਇਦ ਫੋਨ ਆ ਰਿਆ ਸਾਇਲੈਂਟ ਤੇ ਕਰਦੋ।
ਹਾਂਜੀ ਓਧਰ ਪੋਂਟਾ ਸਾਹਿਬ ਦੀ ਅੱਗੇ ਗੁਰਦੁਆਰਾ ਆਂਦਾ ਨਾ ਕਿਰਪਾਲ ਦਾਸ ਜੀ ਦਾ। ਉਧਰ ਗਏ ਸੀਗਾ। ਫੇਰ ਉਧਰੋਂ ਦੀ ਅਸੀਂ ਇੱਕ ਹੋਰ ਗੁਰਦੁਆਰਾ ਅੱਗੇ ਓ ਦੇਹਰਾਦੂਨ ਵਾਲੀ ਸਾਈਡ ਹੀ ਹੈਗਾ ਓ ਓੰਦਾ ਸਾਹਿਬ ਗੁਰਦੁਆਰਾ ਹੈਗਾ ਨਾਨਕ ਸਰ ਵਾਲਿਆ ਜੀ ਦਾ। ਹਾਂਜੀ ਬਾਬਾ ਨੰਦ ਸਿੰਘ ਜੀ ਦਾ। ਉੱਧਰ ਵੀ ਹੋਆ ਸੀਗਾ ਬੌਤ ਵਧੀਆ ਗੁਰਦੁਆਰਾ ਏ ਓ ਵੀ।
ਹਾਂ ਨਈ ਨਾਲੇ ਹੁਣ ਤਾਂ ਬੱਚਿਆਂ ਦੀ ਛੁਟੀਆਂ ਵੀ ਹੋਨੀਆ ਨਾ।
ਹਾਂਜੀ ਛੁੱਟੀਆਂ ਬਸ ਹਾਂਜੀ ਬਸ ਅਜ ਸੈਟਰਡੇ ਹੈਗਾ ਸੀ ਮੈਂ ਕਿਆ ਚਲ ਹੋ ਆਨੀ ਆ।
ਨਈ ਬੌਤ ਅੱਛਾ ਕੀਤਾ ਹਾਂਜੀ ਅਸੀਂ ਵੀ ਸੋਚ ਰਹੇ ਸੀ ਉਸ ਸਾਈਡ ਜਾਨ ਦਾ ਤੇ ਬਸ ਕਈ ਵਾਰ ਹੁੰਦਾ ਨਾ ਮੌਕ ਕਾ ਨੀ ਲੱਗਦਾ ਯਾ ਕੋਲ ਹੋਨ ਦੇ ਕਾਰਨ ਓ ਨੀ ਜਾ ਪਾਂਦੇ।
ਹਾਂਜੀ
ਹੂ ਨਈ ਸਈ ਏ ਉਥੇ ਹੋਰ
ਹਾਂਜੀ ਮੌਸਮ ਬੌਤ ਵਧੀਆ ਉੱਧਰ ਦਾ ਨਾ। ਬੌਤ ਠੰਡਾ ਸੀ ਹਲਕੀ-ਹਲਕੀ ਹਾਂਜੀ ਹਲ ਕੀ ਹਾਂਜੀ-ਹਾਂਜੀ ਹਲਕੀ-ਹਲਕੀ ਬਾਰਿਸ਼ ਵੀ ਹੋ ਰੀ ਸੀਗਾ ਹਾਂਜੀ।
ਹਾਂਜੀ ਬਾਰਿਸ਼ ਦਾ ਤੇ ਚਲੋ ਮੌਸਮ ਹੀ ਹੈਗਾ ਵੇ ਇਧਰ ਵੀ ਤੇ ਅੱਜ ਦੋ-ਚਾਰ ਦਿਨ ਤੋਂ ਹੁੰਦੀ ਹੀ ਪਈ ਏ।
ਹਾਂਜੀ ਬੌਤ ਜਾਦਾ ਸੀਗਾ ਮੈਂ ਕਆ ਚਲ ਹੋ ਆਂਨੇ ਆ। ਛੁੱਟੀਆਂ ਤੇ ਗਏ ਨੀ ਛੁੱਟੀਆਂ ਚ ਕਾਫ ਗਰਮੀ ਸੀਗਾ ਮੈਂ ਕਿਹਾ ਚਲੋ ਉਨ ਆ ਅੱਜ ਹੋ ਈ ਆਨੇ ਆ ਫਿਰ ਉਧਰ ਉਧਰ ਈ ਫਿਰੇ ਦੇ ਰੇ ਐ ਦੇਰਾਦੂਨ ਗਏ ਸੀਗਾ ਦੇਹਰਾਦੂਨ ਵੀ ਗੁਰਦੁਆਰਾ ਹੈਗਾ ਬਾਬਾ ਜੀ ਦਾ
ਅੱਛਾ ਅੱਛਾ ਆ
ਹਾਂਜੀ ਉਹ ਵੀ ਬਹੁਤ ਅੱਛਾ ਗੁਰਦੁਆਰਾ ਬਣਿਆ ਦੇ ਹੋਰ ਬਹੁਤ ਵਧੀਆ ਲੱਗਦਾ ਹੈ ਪਾੜਾਂ ਵਾਲੀ ਜਗਾ ਤੇ ਜਾਓ ਨਾ
ਨਹੀਂ ਪਤਾ ਇੱਕ ਤਾਂ ਹੁੰਦਾ ਸ਼ਾਂਤੀ ਹੁੰਦੀ ਏ ਪਤ ਤਾਂ ਥੋੜ੍ਹਾ ਸਕੂਨ ਜਿਹਾ ਮਿਲਦਾ ਐ ਤਾਜ਼ੀ ਹਵਾ ਆ
ਹਾਂਜੀ ਕੁਛ ਏ ਗੁਰਦੁਆਰੇ ਸਾਹਿਬ ਵਿੱਚ ਵੀ ਬਹੁਤ ਵਧੀਆ
ਹਾਂ ਉੱਥੇ ਤੇ ਜਾ ਕੇ ਗੁਰਦੁਆਰੇ ਜਾ ਕੇ ਤੇ ਥੋੜ੍ਹਾ ਹੁੰਦਾ ਨੇ ਦਿਲ ਨੂੰ ਤੇ ਸਕੂ ਸਕੂਨ ਮਿਲਦਾ ਐ ਆਰਾਮ ਨਾਲ ਬੰਦਾ ਬਹਿੰਦਾ ਐ ਪਾਠ ਸੁਣਦਾ ਐ
ਹਾਂਜੀ ਬਹੁਤ ਅੱਛੀ ਸੰਗਤ ਵੀ ਨੀ ਸੀਗਾ ਇੰਨੀ ਈ ਹਾਂਜੀ ਸੰਗਤ ਨੀ ਸੀਗਾ ਏਨੀ ਜ਼ਿਆਦਾ ਬਸ ਪਰ ਹੈ ਸੀ ਮੇਰਮਲ ਹਾਂਜੀ ਈ ਸਕੂਲ ਸ਼ੁਰੂ ਹੋ ਗਏ ਨਾ ਕੁਛ ਹਾਂਜੀ ਕੁਛ ਹੁਣ ਹੈਗੀ ਸੀਗਾ ਸੰਗਤ ਜਿਹੜੀ ਹੇਮਕੁੰਡ ਸਾਹਿਬ ਵੱਲ ਜਾ ਰਹੇ ਨੇ
ਆਯਾਤਰ ਯਾਤਰੀ ਆਦੇ ਹੈ ਨਾ ਉਹ ਆਦੇ ਜਾਂਦੇ ਏ ਜਾਂਦੇ ਨੇ ਏ
ਹਾਂਜੀ ਉਹ ਵਾਲੀ ਸੀ
ਹਾਂਜੀ ਹਾਂਜੀ ਈ
ਹਾਂਜੀ ਮੌਸਮ ਬਹੁਤ ਅੱਛਾ ਸੀ ਗਾ ਹਾਂਜੀ ਉਹਨਾਂ ਈ ਆਇਆ ਅਸੀ ਵੀ ਚਾਰ ਵਜੇ ਬੁਲਾ ਐ ਸੀਗਾ
ਚਲੋ ਸਈ ਹਾਂਜੀ ਜ ਉਸੇ ਸਾਈਡ ਨੇ ਨਾ ਮੇਰੇ ਪੇਕੇ ਵੀ ਤੇ ਚੱਕਰ ਲੱਗਦਾ ਜਦੋਂ ਜਾਣੇ ਆ ਤੇ ਫਿਰ ਚੱਕਰ ਲੱਗਦਾ ਰਹਿੰਦਾ
ਅੱਛਾ ਹੂ ਅੱਗੇ ਐ ਰਿਸ਼ੀ ਏ ਦੇਹਰਾਦੂਨ ਵਾਲੀ ਸਾਈਡ ਏਡੀਆ ਉਹ ਸੁਨ ਸਾ ਧਾਰ ਜਿਹੜਾ ਆਦਾ ਨਾ ਉਹ ਵੀ ਬਹੁਤ ਅੱਛੀ ਜਗ੍ਹਾ ਹੈ ਨਾਨ ਵਗੈਰਾ ਦੇ ਉੱਧਰ ਵੀ ਕਈ ਜਾਂਦੇ ਹੈਗੇ ਐ ਪੋਂਟਾ ਸਾਹਿਬ ਤੋਂ ਅੱਗੇ
ਹਾਂਜੀ
ਹੈਲੋ
ਹਾਂਜੀ ਮੈਂ ਕਹਿ ਰਿਹਾ ਆ ਬੱਚਿਆਂ ਦੀ ਛੁੱਟੀ ਹੋਣ ਨਾ ਇੱਕ ਦੋ
ਹਾਂਜੀ
ਤਾਂ ਵੀ ਐ ਤਾਂਹੀ ਆਦਾ ਮਜ਼ਾ ਬੰਦਾ ਘੁੰਮ ਆਦਾ ਐ ਤੇ ਫੇਿਰ ਨਹੀਂ ਤੇ ਪਿੱਛੋਂ ਹੁੰਦਾ ਐ ਬੱਚਾ ਤਾਂ ਸਕੂਲ ਏ ਤੇ ਲੇਟ ਹੋ ਜਾਣਗੇ ਸਕੂਲ ਬੱਚੇ
ਸਹੀ ਏ ਗੱਲ ਤੁਸੀਂ ਤੇ ਗਏ ਹੁਣੇ ਉਹ ਗਰਮੀਆਂ ਅਗਰ ਤੁਆਡੇ ਪੇਕੇ ਉੱਧਰ ਹੈਗੀ ਐ ਤੇ
ਹਾਂਜੀ ਹਾਂਜੀ ਮੈਂ ਗਈ ਸੀ ਮੈਂ ਗਈ ਆ ਜੂਨ ਵਿੱਚ
ਆਛਾ ਜੂਨ ਵਿੱਚ ਹੂ ਹੂ ਗਰਮੀ ਸੀ ਬੜੀ ਤਾਂ ਨੀ ਨਾ ਅਸੀਂ ਵੀ ਨਿਕਲੀ ਦਾ ਛੁੱਟੀਆਂ ਚ ਨਿਕਲੇ ਨੀ ਗਾ ਆ ਕੁਛ ਗਰਮੀ ਇੰਨੀ ਹੁੰਦੀ ਏ ਕੁਛ ਉਹ ਵਾਲੀ ਸਾਈਡ ਫੇਰ ਵੀ ਪੀੜ ਵੀ ਹੈਗੀ ਕਿਉਂਕਿ ਛੁੱਟੀਆਂ ਚ ਹਰ ਕੋਈ ਜਾਂਦਾ ਉੱਧਰ
ਆ ਪਤਾ ਹੁਣ ਸਾਰੇ ਨੂੰ ਇਹੀ ਹੁੰਦਾ ਕਿ ਛੁੱਟੀਆਂ ਨੇ ਚਲੋ ਥੋੜੇ ਠੰਢਡੀ ਜਗ੍ਹਾ ਤੇ ਘੁੰਮ ਕੇ ਆਣੇ ਆ ਜਿੱਥੇ ਜਾ ਆ ਿਆ ਗਰਮੀ ਚ ਗਰਮੀ ਚਿਪ ਚਿਪਕੋ ਦਿਲ ਵੀ ਨੀ ਕਰਦਾ ਬੱਚਿਆਂ ਦੇ ਨਾਲ ਜਾਣ ਦਾ।
ਹੋਰ ਸਹੀ ਗੱਲ ਆ, ਹੋਰ? ਹੋਰ ਸੁਣਾਓ?
ਬਸ ਹੋਰ ਬੱਚੇ ਕੀ ਕਰ ਰਹੇ ਨੇ?
ਬਸ ਬੱਚੇ ਸ਼ੈਤਾਨੀਆਂ ਕਰਦੇ ਪਾਏ ਐ। ਅੱਜ ਛੁੱਟੀ ਸੀਗਾ ਅੱਜ ਸੈਕਿੰਡ ਸਚਡੇ ਸੀਗਾ। ਸਕੂਲੋਂ ਦੀ ਅੱਜ ਛੁੱਟੀ ਸੀਗਾ ਇਹਨਾਂ ਦੀ।
ਪਹਿਲਾ ਵਗੈਰਾ ਵੀ ਹੋਉਣਗੇ ਨਾ ਹੁਣ ਇੱਕ ਦੋ ਦਿਨ
ਹਾਂਜੀ, ਹੁਣ ਐ ਯੂਟੀ ਸ਼ੁਰੂ ਹੈਗੇ ਆ ਬੱਚਿਆਂ ਦੀ।
ਅੱਛਾ।
ਸਾਡੇ ਇਏਧਰ ਯੂਟੀ ਹਉਂਦੇ ਨਾ ਛੁੱਟੀਆਂ ਤੋਂ ਬਾਅਦ ਬੱਚਿਆਂ ਦੀ ਲੈਂਦੇ ਹੈਗੇ ਆ।
ਅੱਛਾ, ਬਾਅਦ ਦੇ ਚ ਹੁੰਦੇ ਨੇ ਸਾਡੇ ਅੱਧਰ ਤੇ ਪਹਿਲੇ ਹੀ ਹੋ ਜਾਂਦੇ ਨੇ ਮਤਲਬ ਛੁ ੁੱਟੀਆਂ ਤੋਂ ਪਹਿਲੇ ਇੱਕ ਇੱਕ ਸੈਸ਼ਨ ਖ਼ਤਮ ਕਰ ਦਿੰਦੇ ਨੇ। ਫ਼ਿਰ ਨਵਾਂ ਸਿਲੇਬਸ ਕਰਨਗੇ ਜਿਦੇ ਵਿੱਚ
ਹਾਂਜੀ, ਸਾਡਾ ਬਸ ਸ਼ੁਰੂ ਹੋ ਜਾਣਗੇ ਏਹੋ। ਸਤੰਬਰ ਦੇ ਮਹੀਨੇ ਸਪਟੰਬਰ ਹੀ ਸ਼ੁਰੂ ਹੁੰਦੇ ਨੇ ਇਹਨਾਂ ਦੇ।
ਠੀਕ ਹੈ।
ਹਾਂਜੀ, ਪਹਿਲਾ ਸੈਸ਼ਨ ਜਿਵੇਂ ਤੁਸੀਂ ਕਹਿ ਰਹੇ ਨਾ ਉਹਨਾਂ ਦਾ ਸਤੰਬਰ ਹੀ ਸ਼ੁਰੂ ਹੁੰਦਾ ਐ। ਅੱਛਾ। ਤੁਹਾਡੇ ਬੱਚਿਆਂ ਦਾ ਹੋ ਗਿਆ ਪਹਿਲੇ ਹੀ?
ਜੀ, ਸ਼ੁਰੂ ਹੁੰਦਾ ਐ, ਮਤਲਬ ਸੈਸ਼ਨ ਜੋ ਨਾ ਕਹਿੰਦੇ ਨੇ ਜਿਹੜਾ ਪਹਿਲਾ ਟਰਮ ਹੁੰਦਾ ਉਹਨਾਂ ਦਾ।
ਪਹਿਲਾ ਟਰਮ ਫਸਟ ਟਰਮ ਹਾਂਜੀ।
ਨੂੰ ਵੀ ਹਾਂਜੀ- ਹਾਂਜੀ ਉਹ ਤੇ ਸਤੰਬਰ ਚ ਹੁੰਦਾ ਐ। ਲੇਕਿਨ ਜਿਵੇਂ ਪਹਿਲੇ ਸੈਸ਼ਨਲ ਜੇ ਨਹੀਂ ਹੁੰਦੇ ਕਲਾਸ ਅਸਾਈਨਮੈਂਟ ਹੁੰਦੀਆਂ ਨੇ ਉਹ ਹੋ ਜਾਂਦੀਆਂ ਨੇ। ਉਹ ਮਈ ਵਿੱਚ ਹੀ ਕਰ ਦਿੰਦੇ ਨੇ ਲਾਸਟ।
ਅੱਛਾ- ਅੱਛਾ ਸਾਡੇ ਇਏਧਰ ਨੀ ਆ। ਅੱਛਾ।
ਉਹ ਬੱਚਿਆਂ ਦਾ ਸਿਲੇਬਸ ਥੋੜ੍ਹਾ ਖਤਮ ਹੋ ਜਾਂਦਾ ਵੀ ਫਿਰ ਨਵਾਂ ਸਿਲੇਬਸ ਕਰਾਂਦੇ ਨੇ ਜਿਹਦੇ ਚ ਪੇਪਰ ਦੇ ਦਿੰਦੇ ਨੇ ਬੱਚੇ।
ਹੋਰ? ਅੱਜ- ਕੱਲ ਪੜ੍ਹਾਈਆਂ ਬਹੁਤ ਹੋ ਗਈਆਂ ਹੋਰ ਅੱਜ- ਕੱਲ ਪੜ੍ਹਾਈਆਂ ਬਹੁਤ ਸਹੀ ਗੱਲ ਐ ਬਹੁਤ ਜਿਆਦਾ। ਹੁਣ ਤੇ ਸਾਡਾ ਟਾਈਮ ਕੁਛ ਹੋਰ ਸੀ ਹੁਣ ਤੇ ਕੁਝ ਜ਼ਿਆਦਾ ਹੀ ਇਹਨਾਂ ਨੇ ਕਰਤਾ ਸਰਕਾਰ ਨੇ ਨਾ। ਕੁਝ ਜ਼ਿਆਦਾ ਹੀ ਇੰਗਲਿਸ਼ ਮੀਡੀਅਮ ਤੇ ਜ਼ਿਆਦਾ ਹੈਵੀ ਹੋ ਗਿਆ। ਬੱਚੇ ਦੇ ਇੰਨਾ ਹੈਗਾ ਨਾ ਬਰਡਨ ਬੋੜਾ ਜਿਆਦਾ। ਨਰਸਰੀ ਤੋਂ ਹੀ
ਉਹ ਬੱਚਿਆਂ ਨੂੰ ਹਾਂ ਉਹਨਾਂ ਨੂੰ ਹੀ ਨਾ ਸਿਲੇਬਸ ਵੀ ਇੰਨਾ ਜ਼ਿਆਦਾ ਕਰਾਦੇ ਨੇ ਕਿ ਇਹ ਵੀ ਥੋੜਾ ਥੋੜਾ- ਥੋੜ੍ਹਾ ਕਰਕੇ ਕਰਾ ਦੇਣ ਤੇ ਬੱਚਾ ਆਰਾਮ ਨਾਲ ਕਰ ਲੈਂਦਾ ਵੇ।
ਨਹੀਂ ਇਹ ਤੇ ਬਹੁਤ ਸਹੀ ਗੱਲ ਐ।
ਹਾਂ। ਬੱਚੇ ਨੂੰ ਬਰਡਨ ਰਹਿੰਦਾ ਫੇਿਰ ਬੱਚੇ ਨੂੰ ਟੈਣ ਹੁ ਹਾਂਜੀ- ਹਾਂਜੀ। ਟ੍ਰਿਸ਼ਨ ਤੋਂ ਆਂਦੇ ਨੇ ਫ਼ਿਰ ਸਾਨੂੰ ਦੇਖਣਾ ਪੈਂਦਾ ਹੈ ਵੀ ਕੀ ਕਰਕੇ
ਸ ਸਈ ਗੱਲ ਏ ਅਸੀਂ ਮੇਰਾ ਵੀ ਇਹੀ ਹਿਸਾਬ ਏ ਮੈਂ ਵੀ ਟਿਊਸ਼ਨ ਤੋਂ ਆਂਦਾ ਨਾ। ਪੈਲੇ ਮੈਂ ਦੇਖਾਂਗੀ ਨੋਟਬੁੱਕ ਪੈਲੇ ਸਕੂਲੋਂ ਆਂਦਾ ਤਾਂ ਮੈਂ ਚੈੱਕ ਕਰਦੀ ਆਂ ਨੋਟਬੁੱਕਾਂ ਮੈਂ ਕਿਆ ਪੈਲੇ ਦੇਖਾਂ ਅੱਜ ਕੀ ਕਰਵਾਏ ਟੈਸਟ ਕੀ ਲਿਆ ਕੀ-ਕੀ ਲਿਆ ਮੈਮ ਨ ਫਿਰ ਟਵੀਸ਼ਨ ਤੋਂ ਆਦੇ ਨੇ। ਤਾਨ ਦੀ ਸ਼ੁਰੂਆਤ ਤੋਂ ਕੋ ਨੋਟਬੁੱਕ ਦੇਖਦੇ ਆਂ ਕੀ ਕਰਵਾਇਆ ਅਜ ਇਉ ਕੁਛ ਹੈਗਾ ਅਰੇ ਬੱਚਿਆਂ ਦੇ ਟਿਊਸ਼ਨ ਤੋਂ ਆ ਕੇ ਫਿਰ ਬੱਚਿਆਂ ਤੋਂ ਸਤ ਐਂਵੀਂ ਵੱਜ ਜਾਂਦੇ ਆ ਅੱਠ ਵੱਜ ਜਾਂਦੇ ਆ ਰਾਤ ਹੋ ਜਾਂਦੀ ਐ।
ਅੱਛਾ-ਅੱਛਾ ਮੇਰੇ ਬੇਟਾ ਤੇ ਜਾਂਦਾ ਈ ਨੀ ਟਿਊਸ਼ਨ ਓ ਕੈਂਦਾ ਕਿ ਮੈਂ ਤੇ ਮੰ
ਅੱਛਾ ਬੋਤ ਵਧੀਆ ਮੇਰੇ ਤੇ ਦੋ ਹੈਗ ਗੇ ਨੇ ਮੁੰਡੇ ਤੇ ਵੱਡੇ ਵਾਲਾ ਮੇਰਾ ਤੇ ਮੈਂ ਤੈਨੂੰ ਸ਼ੁਰੂ ਤੋਂ ਹੀ ਲਗਾਇਆ ਹੈਗਾ ਉਦਾ ਨਾ ਧਿਆਨ ਥੋੜ੍ਹਾ ਹੈਗਾ ਗੱਤਕੇ ਵੱਲ ਅਖਾੜੇ ਜਾਂਦਾ ਹੈਗਾ ਨਾ ਸਾਡੇ ਦੇ ਗੁਰਦੁਆਰੇ ਉਦਾ ਧਿਆਨ ਬੋਤ ਜਾਦਾ ਗਤ ਕਿ ਵ ਲੱਗਿਆ ਬੋਤ ਜਾਦਾ ਸਾਰਾ ਦਿਨ ਦਿਮਾਲੀ ਬਣਦਾ ਰਏਗਾ।
ਓ ਫਿਰ ਬੱਚਾ ਘਰ ਫਿਰ ਹੁੰਦਾ ਨਾ ਦਿਮਾਗ 'ਚ ਚੱਲਦਾ ਰੈਂਦਾ ਮੈਂ ਵੇਲਾ ਹੈਗਾ ਵਾ।
ਸਾਰਾ ਸਈ ਗੱਲ ਏ ਹਾਂਜੀ। ਹੁਣ ਇਧਰ ਕੈਂਪ ਵੀ ਗਰਮੀ 'ਚ ਹਾਂਜੀ ਸਈ ਗੱਲ ਐ।
ਜੀ ਚਲੋ ਠੀਕ ਹੈ ਫਿਰ ਮੈਂ ਕਰਾਂਗੀ ਨਾ ਤੁਹਾਨੂੰ ਕੋਲ ਹਾਂਜੀ ਠੀਕ ਹੈ ਸਤਿ ਸ਼੍ਰੀ ਅਕਾਲ।